ਹੈਲੋ
ਸੀ ਕਾਲ ਜੀ।
ਸਸੀ਼ ਕਾਲ, ਹੋਰ ਕਿਵੇਂ ਓ ਜੀ?
ਬਦੀਆ ਜੀ ਵਦੀਆ, ਤੁਸੀਂ ਦੱਸੋ ਜੀ ਕਿਵੇਂ ਓਂ?
ਠੀਕ ਐ, ਵਦੀਆ।
ਹੋਰ, ਘਰ ਕਿਮੇ ਆ ਜੀ ਸਾਰੇ?
ਘਰੇ ਸਾਰੇ ਬਦੀਆ, ਤੁਸੀਂ ਸੁਨਾਓ ਆਪਨੇ ਕਿਵੇਂ ਨੇ ਸਾਰੇ ਘਰੇ?
ਵਦੀਆ ਜੀ, ਵਦੀਆ ਹੋਰ ਕੀ ਕਰਦੇ ਸੀ ਜੀ?
ਮੈਂ ਬਸ ਹੂਣੀ ਮਲਬ ਕੋਈ ਇੱਕ ਰੈਸੀਪੀ ਜੀ ਬਣਾ ਕੇ, ਟ੍ਰਾਈ ਕਰਕੇ ਦੇਖਦੀ ਸੀਗੀ।
ਅੱਛਾ ਜੀ, ਕੀ ਬਣਾ ਕੇ ਵੇਖਦੇ ਸੀ ਜੀ?
ਮੈਂ ਨਾ, ਆਪਣੇ ਚਿਲੇ ਬਣਾਏ ਸੀਗੇ।
ਅੱਛਾ ਜੀ, ਓ ਕਿਮੇ?
ਓ ਦੀ, ਰੈਸੀਪੀ ਹੁੰਦੀ ਹੈਗੀ ਬੇਸਨ ਆ ਬੇਸਣ ਦੇ ਵਿੱਚ ਨਾ, ਪਾਣੀ ਪਾ ਕੇ
ਹਾਂਜੀ।
ਗਾੜਾ ਜਾ ਘੋਲ਼ ਬਣਾ ਕੇ ਓਦਾ ਓਦੇ ਵਿੱਚ ਥੋੜੇ ਜੀਮੇਂ, ਬਰੀਕ ਪੇਆਜ ਕੱਟ ਕੇ ਤੇ ਆਪਣੇ ਅ ਮਤਲਬ ਆਪਣੇ ਅਕੋਡਿੰਗ ਆਪਾਂ ਜੋ ਕੁਸ਼ ਵੀ ਖਾ ਸਕਦੇ ਆਂ ਹਰੀ ਮਿਰਚ ਕੱਟ ਕੇ ਜੇ ਮਲਬ ਜੇ ਆਪਾਂ ਜਵਾਕਾਂ ਨੂੰ ਖਵਾਓਣਾ ਗਾ ਹਰੀ ਮਿਰਚ ਵੀ ਵੈਸੇ ਵ, ਤਾਂ ਪਾਂਦੇ ਨੀ ਗੇ ਪਰ ਓ ਹਰੀ ਮਿਰਚ ਕੈ ਦੰਦੇ ਨੇ ਬੀ, ਬੀ ਵਿ ਚੱਲ ਬੱਚੇਆਂ ਦੇ ਨੀਗਾ ਦੇ ਲਈ ਹੂੰਦੀ ਹੈਗੀ।
ਹਾਂਜੀ, ਹਾਂਜੀ ਬਿਲਕੁਲ ਜੀ।
ਹਾਂ ਬਸ ਓ ਕੱਟ ਕੇ ਪਾ ਦੇ ਤੇ ਬਸ ਓਦੇ ਬਾਦ, ਅ ਮ ਮਤਲਬ ਗਾੜਾ ਜਾ ਡੋ ਬਣਾ ਕੇ ਨਾ ਓਦਾ।
ਹਾਂਜੀ, ਹਾਂਜੀ ਹੋ ਗੇਆ ਨਾ, ਗਾਜਰ ਵਗੈਰਾ ਵੀ ਪਾ ਸਕਦੇ ਆਂ ਜੀ।
ਮੈਂ ਖੂਦ ਟ੍ਰਾਈ ਵੀ ਕਰੀ ਸੀ, ਮੈਂ ਖੀਰਾ ਪਾਤਾ ਸੀ ਓਦੇ ਵਿੱਚ ਕੱਟ ਕੇ, ਓ ਨਾ ਪਾਣੀ ਮਲਬ ਜਿਮੇਂ ਖੀਰਾ ਗਾਜਰ ਐ, ਚੀਜ਼ ਨਾ ਪਾਣੀ ਹੁੰਦਾ ਯਾ ਓ ਫੇਰ ਤਵੇ ਨਾ ਚਿੰਬੜ ਜਾਂਦਾ ਗਾ, ਚਿੱਲਾ ਬਣ
ਹਾਂਜੀ, ਹਾਂਜੀ, ਹਾਂਜੀ ਜਿਮੇਂ ਹੁਣ ਗਾਜਰ ਹੁੰਦੀ ਆ ਗਾਜਰ ਚ ਤਾਂ ਨਈ ਹੁੰਦਾ ਐਂਨਾ ਪਾਣੀ?
ਨਈ ਫੇਰ ਓ ਪਤਾ ਕੀ ਗੱਲ ਐ ਓ ਕੇੜਾ ਮੈਨੂੰ ਐਂ ਲੱਗਦਾ ਬੀ, ਮੈਂ ਜਦੋਂ ਖੀਰਾ ਕੱਟ ਕੇ ਪਾਦਮਾ ਨਾ ਮੈਂ ਨੀਚੋੜ ਕੇ ਨੀ ਪਾਏਆ ਓਨੂੰ। ਮੈਂ ਸਿੱਦਾ ਓਦੇ ਚ ਕੱਟ ਤਾ, ਹਾਂ ਜੇ ਅਸੀਂ ਪੇਆਜ ਪਾਨ ਪੇਆਜ ਦੇ ਬਚਾਨੇ ਆ
ਹਾਂਜੀ। ਹਾਂਜੀ, ਹਾਂਜੀ ਦੱਸੋ।
ਪੇਆਜ ਪਾ ਕੇ ਓਦੇ ਚ, ਤੇ ਆਪਦੇ ਅਕੋਡਿੰਗ ਸਬਜ਼ੀਆਂ ਪਾ ਕੇ ਫੇਰ ਬੇ ਓ ਜਿਵੇਂ ਆਪਾਂ ਜਿਵੇਂ ਡੋਸਾ ਨੀਂ ਬਣਾਉਂਦੇ ਆਪਾਂ, ਡੋਸੇ ਦਾ ਡੋ ਹੁੰਦਾ ਹੇਗਾ।
ਹਾਂਜੀ ਹਾਂਜੀ।
ਤੇ ਤੇ ਓ, ਓ ਓਸ ਜ਼ਰਾ ਆਪਾਂ ਕੜਛੀ ਨਾਲ਼ ਇੱਕ ਤਵੇ ਦੇ, ਘੇਓ ਲਾਵਾਂਗੇ ਮਾੜਾ ਜਾ ਤਵਾ ਗਰਮ ਕਰਕੇ ਓ, ਅ, ਜੇ ਨਈ ਘੇਓ, ਨਾ ਤਾਂ ਨੀ ਬਣਦੇ ਵੈਸੇ ਤੇ ਇੱਕ ਚਮਚ ਤੇਲ ਹਾਂ, ਹਾਂ ਘੇਓ ਲਾ ਕੇ ਤੇ ਇੱਕ ਕਾੜਛੀ ਆਪਾਂ ਓਦੀ ਲੈ ਲਾਂਗੇ ਹਾਂ, ਡੋ ਦੀ ਬਸ ਓ ਕ੍ਰਾਸ ਓਦੇ ਚ, ਪਾ ਦੇਣਾ ਤਵੇ ਤੇ ਫੇਰ ਓਦੇ ਉਪਰੋ, ਉਪਰੋ ਐਵੇਂ ਮਲਬ ਗੋਲੋ਼ ਗੋਲ਼ ਬਣਾ ਦਾਂਗੇ ਨਾ। ਸਿੱਖਦੇ ਜਦੋਂ ਹਾਂ, ਹਾਂ ਫਲਾ ਆਪੇ ਆਪ ਹੀ ਬਲੋ ਘਰ ਹੋਜੂਗਾ ਉਹ ਆਪ ਹੀ ਛੂੱਟਣ ਲੱਗ ਜਉਗਾ।
ਅੱਛਾ ਅੱਛਾ, ਉਹ ਹਾਂ ਸਾਈਡ ਜੀ ਤੋਂ ਦੇਖਣ ਲੱਗ ਜਾਂਦਾ, ਆਪਾਂ ਜਿਵੇਂ ਆਪਾਂ ਪੂੜੇ ਵਗੈਰਾ ਬਣਾਉਂਣੇ ਆਂ ਨਾਂ।
ਜਿਸ ਤਰ੍ਹਾਂ ਪੂੜੇ ਬਣਦੇ ਨੇਂ ਵੀ ਉਸ ਤਰ੍ਹਾਂ ਉਹ ਜਦੋਂ ਤਵਾ ਛੱਡਣ ਲੱਗ ਜਾਂਦਾ ਉਹਦ ਪਰ ਪੱਤਾ ਚੱਲਣ ਲੱਗ ਜਾਂਦਾ।
ਹਾਂ। ਤੇ ਬਸ ਉਹ ਦੁਬਾਰਾ ਉਹਨੂੰ ਪਲਟ ਦਾਂਗੇ ਆਪਾਂ ਜੇ ਆਪਾਂ ਜਿਆਦਾ ਤੇਲ ਮਤਲਬ ਓਇਲੀ ਜੇ ਬਾਲੇ ਜ਼ਿਆਦਾ ਤੇਲ ਵਾਲੇ ਖਾਣੇ ਨੀਂ ਹਨਾਂ। ਜਿਆਦਾ ਤੇਲ ਵਾਲੇ ਖਾਣੇ ਨੇਂ ਤੇ ਵੀ ਆਪਾਂ ਉਹਦੇ ਅਗਲੇ ਪਾਸੇ ਵੀ, ਪਿਛਲੇ ਪਾਸੇ ਵੀ ਤੇਲ ਲਗਾ ਸਕਦੇ ਆਂ, ਪਰ ਅਸੀਂ ਤਾਂ ਨਾਂ ਇਹਨਾਂ ਤੇਲ ਜਾਂ ਖਾ ਕੇ ਰਾਜੀ ਨ੍ਹੀਂ ਹੈਗੇ ਜੇ
ਹਾਂਜੀ ਹਾਂਜੀ ਬਿਲਕੁਲ।
ਅਸੀਂ ਫਿਰ ਜਦੋਂ ਇੱਕ ਪਾਸੇ ਤੇਲ ਲੱਗ ਜਾਂਦਾ, ਦੂਸਰੇ ਪਾਸੇ ਨਾਂ ਆਪੀ ਛੁੱਟੀ ਜਾਂਦਾ ਉਹੋ।
ਹਾਂਜੀ ਉਹ ਤਾਂ ਨਾ ਦੂਸਰੇ ਪਾਸੇ ਵੀ ਆਪਣੇ ਆਪ ਵੀਂ ਚਲਾ ਜਾਂਦਾ ਜਦੋਂ ਜਾਂ ਆਪਾਂ ਜੋ ਸਾਈਡ ਵੀ ਬਦਲਦੇ ਹਾਂ ਹਨਾਂ ਉਹਦੀ ਤੇ ਉਦੋਂ ਵੀ ਉਹ ਜਿਹੜੇ ਨੀਚੇ ਤੇਲ ਲੱਗਿਆ ਹੁੰਦਾਗਾ ਉਹ ਦੂਸਰਾ ਉਹਦੇ ਨਾਲ ਹੀ ਲੱਗ ਲੱਗ ਜਾਂਦਾ।
ਹਾਂ ਬਸ ਉਵੇਂ ਉਵੇਂ ਆਪਾਂ ਸੇਖ ਲਾਂਗੇ ਫੇਰ ਤੇ ਆਪਦੇ ਅਕੋਰਡਿੰਗ ਜਿੰਨਾ ਆਪਾਂ ਖਾਣਾ ਗਾ ਜਿਆਦਾ ਆਪਾਂ ਕਰੜਾ, ਖਾਣਾ ਰਲ ਕੇ ਜੇ ਖਾਣਾ ਉਹ ਵੀ ਬਣਾਲਾਂਗੇ। ਜਿਵੇਂ ਆਪਣੇ ਚ ਆਪਣੀ ਆਪਣੀ ਮਰਜ਼ੀ ਹੁੰਦੀ ਆ। ਅਗਲੇ ਅਗਲੇ ਦੀ ਹਰ ਇੱਕ ਹੁੰਦੀ ਅਗਲੇ ਦਾ
ਹਾਂਜੀ।
ਆਜ ਸਾਗ
ਹਾਂਜੀ ਕਈਆਂ ਨੂੰ ਵੀ ਜ਼ਿਆਦਾ ਕ੍ਰਿਸਪੀ ਜਿਆ ਪਸੰਦ ਹੁੰਦਾ। ਜਾਂ ਕਈਆਂ ਨੂੰ ਸੋਫਟ ਜੇਆ ਈ ਪਸੰਦ ਹੁੰਦਾ, ਕਈ ਵੀ ਜ਼ਿਆਦਾ ਰਾੜ ਜੇ ਖਾਂਦੇ ਹੁੰਦੇ ਆ। ਹਾਂ।
ਜ਼ਿਆਦਾ
ਹਂ ਹਂ ਓਕੇ।
ਤੇ ਭੈਣ ਕਿਹਦੇ ਏ ਕੀ ਵੀ ਮਤਲਬ ਸਬਜ਼ੀ ਵਗੈਰਾ ਨਾਲ ਅ ਖਾਂਦੇ ਹਾਂ ਜੀ ਕਿ, ਸੋਸ ਵਗੈਰਾ ਨਾਲ ਈ
ਸੋਸ ਵਗੈਰਾ ਆਪਾਂ ਖਾ ਸਕਦੇ ਆਂ। ਜਿਵੇਂ ਹਰੀ ਚਟਨੀ ਹੋ ਗੀ, ਹਨਾਂ ਤੇ ਸੋਸ ਹੋਗੀ ਜਾਂ ਹਰੀ, ਹਰੀ ਚਟਨੀ ਆਪਦੇ ਘਰੇ ਵੀ ਤਿਆਰ ਕਰ ਸਕਦੇ ਹੇਂਗੇ। ਹਨਾ ਬਾਹਰੋਂ ਆਪਾਂ ਨਾਂ ਮੰਗਾਈਏ ਜੇ ਸੋਸਾ ਜਿਵੇਂ ਹੁਣ ਆਹ ਟਮੈਰੋ ਕੈਚਪ ਜਿਆ ਹੈਗਾ, ਇਹਦੇ ਨਾਲ ਵੀ ਖਾ ਸਕਦੇ ਹੇਂਗੈ। ਹ ਪਰ ਜਵਾਕਾਂ ਨੂੰ ਨਾਂ ਇਹ ਟਮਾਟੋ ਕੈਚੱਪ ਦੇਣਾ ਨੀਂ ਚਾਹੀਦਾ ਹੈਗਾ। ਘਰੇ ਫ੍ਰੈਸ਼ ਟਮਾਟਰ ਟਮਾਟਰ ਦੀ ਹਰੀ ਮਿਰਚ ਜੀ ਪੀਸ ਕੇ ਨਾ ਓਨੂੰ, ਮਿਕਸੀ ਚ ਓਹ ਬ ਬਿਚੇ ਅਂ ਮਲ ਜ, ਜਵਾਕਾਂ ਦੇ ਅਕੋਡਿੰਗ ਨਮਕ-ਨੁਮਕ ਪਾ ਕੇ ਓਹ ਓਹੀ ਘਰੇ ਬਣਾ ਕੇ ਦੇਣੀ ਚਾਹੀਦੀ ਚਟਨੀ਼ ਜਵਾਕਾਂ ਨੂੰ। ਕੂਜ ਨਾ, ਕੇਓੂਕਿ ਹੋਣ
ਅੱਜ-ਕੱਲ, ਨਾਂ ਪਤਾ ਕੀ ਗੱਲ ਆ ਬੀ ਬੋਤ ਜੈਦੇ ਬਮਾਰੀਆਂ ਫੈਲਦੀਆਂ ਨੇ ਏ ਚੀਜਾਂ ਨਾਲ ਜਿਵੇਂ ਆਪਾਂ ਪਲਾ, ਪਲਾਸਟਿਕ ਦੇ ਓਚ ਪੇਪਰ ਜੀ ਹੁੰਦਾ ਓਹ।
ਹਾਂ, ਹਾਂਜੀ ਹਾਂਜੀ ਹਾਂਜੀ। ਓਦੇ ਬਿੱਚ ਵੈਸੇ ਈ ਗੈਸ ਭਰੀ ਹੁੰਦੀ ਐ ਜੀ।
ਹਾਂ, ਹਾਂ ਬਸ ਓ ਫੇਰ ਆਪਾਂ ਨੂੰ ਘਰੇ ਚ ਬਣਾ ਕੇ ਦੇਣੀ ਚਈਦੀ ਲੋਕਾਂ ਨੂੰ। ਬਸ ਫੇਰ ਏਦਾਂ ਈ, ਆਪਾਂ ਮਤਲਬ ਜਿਵੇਂ ਹੁਣ ਕੋਈ ਜਵਾਕ ਆ ਨਿੱਕਾ ਜਵਾਕ ਆ ਹਣਾਂ ਓਨੂੰ ਆਪਾਂ ਰੋਟੀ ਤੇ ਲੌਣਾ ਗਾ ਉਹ ਰੁਕੀ ਨੀਂ। ਓਣੂੰ ਆਪਾਂ ਚਿੱਲਾ ਬਣਾ ਕੇ ਦੇ ਦਾਂਗੇ ਓ ਵੀ ਮਤਲਬ ਸੌਖਾ ਖਾਲੂ ਖਾ ਲੈਂਦਾ ਗਾ। ਸਾਡੇ ਵੀ ਕਈ ਰਿਸ਼ਤੇਦਾਰੀਆਂ ਚ ਜਵਾਕ ਫੈਦੀਦੀ ਜਿਹੜੀ ਰੋਟੀ ਨੀ ਖਾਂਦੇ ਗ ਉਹਨੂੰ ਸਵੇਰੇ ਬਣਾ ਕੇਦੇ ਸਾਰਾ
ਸਹੀ ਗੱਲ ਹੈ ਜੀ ਵੈਸੇ ਵੀ ਬੇਸਣ ਨਾਲ ਵੀ ਜਿਵੇਂ ਬੇਸਣ ਥੋੜ੍ਹਾ ਜਿਹਾ ਉਹ ਹੁੰਦਾ ਨਾ ਵੀ ਭੁੱਖ ਛੇਤੀ ਮਿਟਾ ਦਿੰਦਾ ਹਾਂਜੀ ਵੈਸੇ ਵੀ ਉਹ ਫੁੱਲਮਾ ਹੁੰਦਾ ੰਦਾ ਕੇ ਅੰਦਰੋਂ
ਨਾਲੇ ਨਾਲੇ ਜਵਾਕਾਂ ਨੂੰ ਕੋਈ ਨੁਕਸਾਨ ਨੀ ਕਰਦਾ ਫਾਇਦਾ ਹੀ ਕਰਦਾ ਹੈ। ਕਉਕਿ ਜ ਜਖਾਮ ਨੀ ਲੱਗਦਾ ਕਿਸੇ ਵੀ ਜਵਾਕ ਨੂੰ। ਹੂੰ ਜੀ ਬਸ ਹੋਰ ਮਤਲਬ ਜਿਵੇਂ ਆਪਾਂ ਮੋਸਮ ਦੇ ਅਕੋਡਿੰਗ ਹੁਣ ਮੋਸਮ ਦੇ ਹਨਾ ਜਿਵੇਂ ਮੌਸਮ ਠੰਡਾ ਮੌਸਮ ਹੋ ਜਾਂਦਾ ਹੈਗਾ ਅਸੀ ਪੂੜੇ ਵਗੈਰਾ ਬ ਦੀ, ਰੈਸੀਪੀ ਟ੍ਰਾਈ ਕਰਨ ਲੱਗ ਜਾਂਨੇ ਆਗੇ ਬਣਾ ਕੇ
ਓਕੇ ਓਕੇ ਅਸੀਂ ਭੀ ਬਣਾਏ ਸੀ ਜੀ ਅੱਜ।
ਅੱਛਾ ਹਾਂ ਹਾਂ ਅੱਛਾ।
ਤੁਹਾਡੇ ਕਨੀ ਹੈਗਾ ਸੀ ਜੀ ਮੀਂ?
ਹਾਂ ਸਾਡੇ ਕਨੇ ਵੀ
ਓਕੇ ਓਕੇ। ਸਾਡੇ ਵੀ ਅਸੀ ਸੁਬਾਹ ਵੀ ਮਤਲਬ ਦੁਪਿਹਰੇ ਸਾਡੇ ਦਾਦੀ ਜੀ ਕਹਿੰਦੇ ਕਿ ਪੂੜੇ ਬਨਾ ਲੋ ਖੀਰ ਪੂੜੇ ਦੇ ਮਤਲਬ ਜਿਹੜੇ ਬੱਡੇ ਬੂਜ਼ੁਰਗ ਆ ਓਹਨਾਂ ਨੂੰ ਤਾਂ ਜਣੀਕੇ ਵਧੀਆ ਲੱਗਦੇ ਆ ਨਾ।
ਹਾਂ, ਚੱਲ ਆਪਣੇ ਵਰਗਗ ਤਾਂ ਮਿੱਠਾ ਨਈ ਖਾਂਦੇ ਹਣਾ ਐਨਾਂ ਆਪਣੇ ਵਰਗੇ ਫੇਰ ਬੇਸਣ ਦੇ ਓ ਵੀ ਬਣਾ ਲੈਂਦੇ ਜਿਵੇ ਮੈਂ ਤੁਹਾਨੂੰ ਦਸਿਆ ਹੋਣ ਚਿੱਲੇ ਬਣਾ ਲੈਂਦੇ ਨੇ। ਵੀ ਚੱਲ ਅਸੀਂ, ਅਸੀਂ, ਅਸੀਂ ਏ ਖਾ ਲੈਨੇ ਆ ਹਣਾ ਸੋਸ ਨਾਲ਼। ਚਾਹ ਨਾਲ਼ ਵੀ ਖਾ ਲੈਂਨੇ ਆ ਅਸੀ ਉਹ ਪੂੜੇ ਖਾ ਲੈਂਦੇ ਨੇ ਆਪਣੇ ਵਰਗਿਆ ਨੂੰ ਹੁਣ ਮਿੱਠਾ ਜ਼ਿਆਦਾ ਪਸੰਦ ਨਹੀ ਹੈਗਾ
ਸਹੀ ਗੱਲ ਐ ਜੀਵੇਂ ਕੇ ਪਹਿਲਾਂ ਵਾਲੇ ਲੋਕ ਸੀਗੇ ਜਿਹੜੇ ਓਹਨਾਂ ਨੂੰ ਨਾ ਮਿੱਠਾ ਬਹੁਤ ਜ਼ਿਆਦਾ ਪਸੰਦ ਸੀਗਾ ਜਿਵੇਂ ਹੁਣ ਅ ਸਾਡੇ ਦਾਦੀ ਜੀ ਆ ਉਹ ਕਹਿੰਦੇ ਨਾਲ਼ ਖੀਰ ਬੀ ਬਣਾਏਓ, ਪੂੜੇ ਬਣਾਇਓ ਹਣਾਂ, ਤੇ ਫੇਰ ਮੈਂ ਕੇਆ ਮ੍ਹਾ ਕੇਆ ਚਲੋ ਠੀ ਠੀਕ ਐ ਬਣਾ ਲੈਂਨੇ ਆਂ ਫੇਰ ਕਹਿੰਦੇ ਕੁੜਦੇ ਬਣੌਨੇ ਆਂ ਪੈਲਾਂ ਮੈਨੂ ਐ ਕਿਤੇ ਵੀ ਚਲੋ ਚੀਨੀ ਵਗੈਰਾ ਦੇ ਬਣ ਜਾਣੀ ਐ ਨਾ ਫੇਰ ਉਹ ਕਹਿੰਦੇ ਨਹੀ ਕਹਿੰਦੇ ਗੁੜ ਦੇ ਬਨਾਓਨੇ ਕੈਂਦੇ ਵੀ ਅਸੀ ਤਾਂ, ਗੁੜਦੇ ਖਾਂਨੇ ਹੁੰਨੇ ਆ ਪੈਲਾਂ ਤੋਂ ਈ।
ਅੱਛਾ ਤੂਸੀਂ ਗੁੜ ਮੈਂ ਕੱਲ ਪਾਰਸੋਂ ਚੀਨੀ ਦੇ ਵੀ ਟ੍ਰਾਏ ਘਰੇ ਸੀਗੇ ਮੈਂ ਬਣਾ ਕੇ ਦੇਖੇ ਸੀ ਤੁਹਾਨੂੰ ਮੈਂ ਓਦੀ ਰੈਸਿਪੀ ਵੀ ਦੱਸ ਸਕਦੀ ਆਂ ਗੀ।
ਓਕੇ ਓਕੇ ਦੱਸੇਓ।
ਮਤਲਵ ਵੀ ਜਿੰਨਾ ਕ ਆਪਾਂ ਖਾਣਾ ਹਣਾ ਆਟਾ ਲੈ ਲਾਂਗੇ ਆਪਾਂ ਇੱਕ ਕੌਲੀ ਕ ਆਟਾ ਲੈ ਲਾਂਗੇ
ਹਾਂਜੀ।
ਆਪਾ ਕ ਜੀਵੇ ਇਕ ਕੌਲੀ ਆਟੇ ਦੇ ਲਈ ਐ ਤਾਂ ਆਪਾਂ ਮਤਲਬ ਓ ਓਦੇ ਤੋਂ ਅ ਤੇ ਉਹਦਾ ਤੀਜਾ ਹਿੱਸਾ ਆਪਾਂ ਖੰਡ ਲੈ ਲਾਂਗੇ ਉਹ ਤਾਂ ਜ਼ਿਆਦਾ ਖੰਡ ਹਾਨੀ ਕਰਕੇ ਖੰਡ ਵੀ
ਹਾਂਜੀ-ਹਾਂਜੀ, ਉਹ ਤਾਂ ਚਲੋ ਵੀ ਆਪਾਂ ਨੂੰ ਥੋੜਾ ਜਿਹਾ ਮਿੱਠਾ ਹੁੰਦਾ ਉਹਦੇ ਨਾਲ ਹੀ ਐਂ ਹੋ ਜਾਂਦਾ ਵੀ ਹਾਂ ਮਿੱਠਾ
ਹਾਂ, ਜਿਵੇਂ ਹੁਣ ਗੁੜ ਆਲੇ ਖਾਣੇ ਤਾਂ ਗੁੜ ਆਲੇ ਜ਼ਿਆਦਾ ਬਣਾਉਂਦਾ ਗਾ ਪਰ ਹੁਣ ਇਹ ਹੁੰਦਾ ਨਾ ਗੁੜ ਆਪਾਂ ਭਿਉਂ ਕੇ ਰੱਖਾਂਗੇ ਫੇਰ ਬਣਾਵਾਂਗੇ ਟਾਈਮ ਲੱਗ ਜਾਊਗਾ ਚੀਨੀ ਦੇ ਹੁੰਦੇ ਹੈਗੇ ਚੀਨੀ ਆਠ ਆਟੇ ਦੇ ਵਿੱਚ ਚੀਨੀ ਪਾਓ ਵਿੱਚ ਪਾਣੀ ਪਾਓ ਘੋਲੋ ਓਹਨੂੰ ਗਾੜਾ ਜਾਪਦਾ ਉਹ ਬਣਾ ਲਓ ਬੈਟਰ ਜਿਹਾ ਬਣਾ ਲੋ ਨਹੀਂ ਨਹੀਂ ਲੋੜ ਹੀ ਨਹੀਂ ਲੋੜ ਨਹੀਂ ਲੋੜ ਹੀ ਨਹੀ ਹੈਗੀ ਮੈਂ ਖੁਦ ਬਣਾਏ ਹੈ ਨਾ ਲੋੜ ਹੀ ਨਹੀਂ ਹੈਗੀ ਇਹ ਮਤਲਬ ਆਪਾਂ ਆਟਾ ਪਾ ਕੇ ਚੀਨੀ ਪਾ ਕੇ ਉਹਦੇ ਵਿੱਚ ਹੀ ਵਿੱਚ ਪਾਣੀ ਪਾ ਕੇ ਜਦੋਂ ਆਪਾਂ ਗਾੜਾ ਗਾੜਾ ਕਰ ਲੈਣੇ ਆ ਉਹਨੂ
ਹਾਂਜੀ
ਤੇ ਬਸੋਮੀ ਤਵੇ ਤੇ ਤੇਲ ਲਾ ਕੇ ਓਦੀ ਇੱਕ ਕੜਛੀ ਓਦੇ ਵਿੱਚ ਪਾਓ, ਓਨੂੰ ਗੋਲ਼-ਗੋਲ਼ ਘੁਮਾਓ ਜਿਵੇਂ ਆਪਾਂ ਡੋਸੇ ਨੂੰ ਡੋਸੇ ਨੂੰ ਬਣਾਓਣੇ ਹੈਗੇ ਆ ਵੀ ਐ ਆਪਾਂ, ਕੜਛੀ ਫੇਰਦੇ ਓਦੇ ਉੱਪਰ ਓ ਗੋਲ਼ ਬਣ ਜਾਂਦਾ ਗਾ। ਬਸ ਪੂੜਿਆਂ ਦਾ ਐਂ ਹੂੰਦਾ, ਵੀ ਜ਼ਿਆਦਾ ਤੇਲ ਭਾਲ਼ਦੇ ਨੇ ਉਹ। ਆਸੇ-ਪਾਸੇ ਮਾੜਾ ਮਾੜਾ ਤੇਲ ਲਾ ਦੋ ਓਦੇ ਬਸ, ਤੇ ਬਸ ਓਮੇ ਪਲਟ ਦੋ ਓਨੂੰ ਤੇ ਬਸ ਬਣ ਜਾਂਦੇ ਹੈਗੇ ਆ ਪੂੜੇ ਵੀ ਉਹਦੇ ਪਰ ਉਹਦੇ ਦੋਨਾਂ ਪਾਸੇ ਤੇਲ ਲਾ ਦੇਣਾ ਕਿਉਂਕਿ ਪੂੜਿਆਂ ਦਾ ਤੇਲ ਦੇ ਹੀ ਬਣੇ ਹੈਗੇ ਨਾ।
ਹਾਂਜੀ, ਉਹ ਤਾਂ ਦੋਨਾਂ ਪਾਸੇ ਈ ਲੱਗਦਾ ਜੀ ਕਿਉਂਕਿ ਮਿੱਠਾ ਨਾ ਥੋੜ੍ਹਾ ਜਿਹਾ ਨਾਲ ਚੁਪਕ ਜਾਂਦਾ ਤਵੇ ਤੇ। ਤਾਂ ਕਰਕੇ ਥੋੜ੍ਹੇ ਜ਼ਿਆਦਾ ਤੇਲ ਪਾ ਲਿਆ ਜਿਵੇਂ ਹੁਣ ਆਪਾਂ ਪਹਿਲਾਂ ਥੋੜ੍ਹਾ ਥੋੜ੍ਹਾ
ਜੇ ਕਿਸੇ ਨੇ ਗੁਲਗੁਲੇ ਖਾਣੇ ਹੋਣ ਹਨਾ ਤੇ ਬਸ ਉਸੇ ਉਸੇ ਦੇ ਵਿੱਚ ਹੀ ਆਪਾਂ ਮਾੜਾ ਜਾ ਆਟਾ ਹੋਰ ਪਾਲਾਂਗੇ ਥੋੜਾ ਜਾ ਉਹਨੂੰ ਵੱਧਾ ਗਾੜਾ ਬਣਾ ਲਾਗੇ ਤਾਜ਼ਾ ਬਣਾ ਲਾਂਗੇ ਤੇ ਬਸ ਉਵੇਂ ਹੀ ਆਪਾਂ ਮਤਲਬ ਕੋਈ ਜੀ ਲੈ ਲਾਂਗੇ ਹਨਾ ਕੋਈ ਛੋਟੀ ਗਲਾਸੀ ਲਾਂਗੇ ਛੋਟਾ ਕੱਪ ਲੈ ਲਾਂਗੇ। ਉਹਦੇ ਚ ਆਪਾਂ ਕੜਾਹੀ ਦੇ ਵਿੱਚ ਤੇਲ ਪਾ ਦਾਂਗੇ। ਤੇ ਬਸ ਉਹਦੇ ਹਿਸਾਬ ਨਾਲ ਹੀ ਆਪਾਂ ਸਿੱਟੀ ਜਾਵਾਂਗੇ ਓਹਦੇ ਵਿੱਚ ਥੋੜਾ ਥੋੜਾ ਮਤਲਬ ਉਹ ਬੈਟਰ ਤੇ ਬਸ ਗੁਲਗੁਲੇ ਤਿਆਰ ਹੋ ਜਾਣਗੇ ਜਿਹੜੇ ਮਤਲਬ ਪੁਰਾਣੇ ਬੁੜਿਆਂ ਨੂੰ ਬਜ਼ੁਰਗ ਗਰਮ ਵਾਲੇ ਪਸੰਦ ਆਉਂਦੇ ਨੇ।
ਹਾਂਜੀ,
ਹਾਂ, ਕਿਉਂਕਿ ਜਿਆਦਾਤਰ ਹੁਣ ਮੱਠੀਆਂ ਹੁੰਦੀਆਂ ਨੇ। ਜ਼ਿਆਦਾਤਰ ਉਹ ਕਰੜੀਆਂ ਹੁੰਦੀਆਂ ਨੇ ਕੁਰਕਰੀ ਜੀ ਹੁੰਦੀਆਂ ਨੇ ਖ ਤਾਈਆਂ ਕਹਿੰਦੇ ਹੁੰਦੇ ਜਿਨੂੰ ਆਪਾਂ ਤੇ ਜਿਆਦਾ ਪੋਲੀਆਂ ਨਹੀਂ ਬਣਦੀਆਂ ਜਿਹੜੇ ਗੁੁਰਗਲੇ ਹੁੰਦੇ ਨੇ ਉਹ ਜ਼ਿਆਦੇ ਪਸੰਦ ਆਉਂਦੇ ਨੇ ਬਜ਼ੁਰਗਾਂ ਨੂੰ।
ਹਾਂਜੀ, ਵੈਸੇ ਜੇ ਮਤਲਬ ਆਪਾਂ ਕਈ ਜਿਵੇਂ ਹੁਣ ਪਹਿਲਾਂ ਆਲੇ ਲੋਕ ਸੀ ਆਪਾਂ ਹੁਣ ਕੀ ਆਪਾਂ ਚਾਸ਼ ਨੀ ਵਗੈਰਾ। ਜਾਂ ਉਹਦੇ ਵਿੱਚ ਜਿਹੜਾ ਆਪਾਂ ਤੇਲ ਪਾ ਕੇ ਨੀ ਉਹਨੂੰ ਅਹ ਆਟੇ ਨੂੰ ਵਿੱਚ ਮਿਕਸ ਕਰਦੇ ਨਾ। ਤੇਲ ਦੇ ਹੁਣ ਆਲੇ ਲੋਕ ਉਹ ਨਾ ਬਹੁਤ ਘੱਟ ਕਰਦੇ ਜਿਵੇਂ ਹੁਣ ਸਾਡੇ ਦਾਦੀ ਜੀ ਬਣਾਉਂਦੇ ਆ ਮੱਠੀਆਂ।
ਉਹ ਬਹੁਤ ਜਿਆਦਾ ਸੋਫਟ ਬਣਾਉਂਦੇ ਜਿਵੇਂ ਆਪਾਂ ਗੁਲਗੁਲੇ ਬਣਾਉਂਣੇ ਆ ਹਨਾ ਐਵੇਂ ਦੀ ਹੁੰਦੀ। ਦੀ ਉਹਨਾਂ ਦੀ ਮੱਠੀ ਵੀ ਮਤਲਬ ਵਿੱਚ ਮਿੱਠਾ ਸੋਡਾ ਪਾ ਲਿੰਦੇ ਥੋੜਾ ਜਾ ਉਹ।
ਫੇਰ ਉਹਨ ਨੂੰ ਪਤਾ ਹੁੰਦਾ ਉਹਨਾ ਨੂੰ ਹਿਸਾਬ ਹੁੰਦਾ ਹੈਗਾ।
ਬਾਕੀ ਪੁਰਾਣੇ ਬਜ਼ੁਰਗ ਹੁੰਦੇ ਆ ਨਾ ਜਿਹੜੇ ਉਹਨਾਂ ਨੂੰ ਤਜਰਬਾ ਹੁੰਦਾ ਉਹ ਚੀਜ਼ਾਂ ਦਾ।
ਹਾਂ, ਆਪਾਂ ਇਹਨਾਂ ਨੂੰ ਤਜਰਬ ਪੁਰਾਣਾ ਤਜਰਬਾਂ ਹੀ ਹੈਨੀ। ਹੁਣ ਅੱਜ ਕੱਲ੍ਹ ਸਾਰੇ ਕੰਮਾਂ ਕਾਰਜ ਆਲੇ ਕਿਸੇ ਕੋਲ ਏਨਾ ਟਾਈਮ ਹੈਨੀ ਵੀ ਕੁਛ ਕਰੇ ਅਗਲਾ ਕਰ ਕਰਕੇ ਦੇਖੇ। ਪੁਰਾਣੇ ਹੋ।
ਵਧੀਆ ਲੱਗਿਆ ਜੀ। ਤੁਹਾਡੇ ਨਾਲ ਮਿਲ ਕੇ ਮੈਨੂੰ, ਨਾਲੇ ਰੈਸਪੀ ਸਿੱਖਣ ਨੂੰ ਮਿਲੀ ਤੁਹਾਡੇ ਤੋਂ
ਠੀਕ ਐ ਜੀ।
ਉਹ ਮੇਰੇ ਹਸਬੈਂਡ ਆ ਗਏ ਸੀ, ਮੈਂ ਰੋਟੀ ਫੜਾ ਦਾ ਉਹਨਾਂ ਨੂੰ। ਬਾਦ ਚ ਕਰਦੀ ਹਾਂ ਮੈਂ ਕੋਲ, ਓਕੇ ਜੀ।
ਠੀਕ ਐ ਜੀ, ਠੀਕ, ਸਤਿ ਸ਼੍ਰੀ ਅਕਾਲ। ਚਲੋ ਠੀਕ ਐ ਜੀ ਫੇਰ।